ਹੈਲੋ?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
ਹੋਰ ਕੀ ਹਾਲ ਹੈ?
ਵਧੀਆ ਜੀ, ਤੁਸੀਂ ਸੁਣਾਓ?
ਬਸ ਅਸੀਂ ਵਧੀਆ, ਤੁਸੀਂ ਠੀਕ ਹੋ?
ਹਾਂਜੀ, ਆਪਾਂ ਵੀ ਵਧੀਆ।
ਅੱਛਾ, ਵਧੀਆ ਚਾਹੀਦਾ ਸਭ ਘਰ ਪਰਿਵਾਰ ਠੀਕ ਸਾਰੇ?
ਹਾਂਜੀ, ਸਭ ਵਧੀਆ ਜੀ।
ਹੋਰ ਕੀ ਬੰਦਾ ਪਿਆ?
ਕੁਛ ਨਹੀਂ ਬਸ ਵਿਹਲੇ ਬੈਠੇ ਹੀ ਸੋਚਿਆ ਫ਼ੋਨ ਕਰ ਲਈਏ।
ਅੱਛਾ, ਹੋਰ ਫਿਰ ਸ਼ੋਪਿੰਗ ਵਗੈਰਾ ਕਰਦੇ ਤੁਸੀਂ ਕੱਪੜਿਆਂ ਦੀ?
ਸ਼ੋਪਿੰਗ ਤੇ ਚੱਲਦੀ ਹੀ ਪਈ ਏ, ਤੁਹਾਨੂੰ ਪਤਾ ਵਿਆਹਾਂ ਦਾ ਸੀਜ਼ਨ ਏ। ਤੇ ਵਿਆਹ ਤੇ ਜਾਣਾ ਹੁੰਦਾ ਤੇ ਕੱਪੜਿਆਂ ਦੀ ਤੇ ਲੋੜ ਹੈਗੀ ਹੈ।
ਮਤਲਬ ਤੁਸੀਂ ਕਿੱਥੋਂ ਲਿਆਂਦੇ ਕੱਪੜੇ ਮੋਲ ਵਗੈਰਾ ਚੋ ਜਾਂ ਲੋਕਲ ਦੁਕਾਨ ਤੋਂ ਜਾਂ ਕੋਈ ਹਾਈ ਫਾਈ ਸ਼ੋਪ ਤੋਂ?
ਆਪਾਂ ਜੀ ਜ਼ਿਆਦਾਤਰ ਅਤੇੇ ਲੋਕਲ ਦੁਕਾਨ ਤੋਂ ਹੀ ਲਿਆਈ ਦੇ ਆ ਕਦੀ ਕਦਾ ਮੋਲ ਚੱਲਜੀਦਾ
ਮਤਲਬ ਤੁਹਾਨੂੰ ਕੀ ਲੱਗਦਾ ਕੱਪੜਿਆਂ ਦੀ ਕੁਆਲਿਟੀ ਤੁਹਾਨੂੰ ਆਉਂਦੀ ਪਹਿਚਾਣਨੀ ਕਿਹੜੇ ਕੁਆਲਿਟੀ ਵਧੀਆ ਹੁੰਦੀ ਕਿਹੜੀ ਨਹੀਂ
ਕੁਆਲਿਟੀ ਹਜੇ ਤੱਕ ਧ ਆਉਂਦੀ ਨਹੀਂ ਪਚਾਣਨੀ ਮੈਨੂੰ ਬਾਕੀ ਮਾੜੇ ਮੋਟਾ ਬ੍ਰਾਂਡਾਂ ਦਾ ਪਤਾ ਹੈ। ਉਸ ਹਿਸਾਬ ਨਾਲ ਵੇਖ ਕੇ ਲੇ ਲੀ ਦੇ ਆ
ਬ੍ਰੈਂਡ ਵੀ ਮ ਜਿਹੜੇ ਅੱਜ ਤੱਕ ਮਿਲਦੇ ਆ ਬ੍ਰੈਂਡ ਵੇਖੋ ਉਹਨਾਂ ਦੇ ਵੱਡੇ ਸ਼ੋਅਰੂਮ ਚ ਮਿਲਦੇ ਆ ਅਤੇ ਇਹਨਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਜਿਹੜੇ ਬ੍ਰੈਂਡ ਤੁਸੀਂ ਲੋਕਲ ਦੁਕਾਨ ਤੋਂ ਲਾਉਦੇ ਹੋ ਉਹ ਡੁਪਲੀਕੇਟ ਹੀ ਹੁੰਦੇ ਨੇ
ਹਾਂਜੀ-ਹਾਂਜੀ ਲੋਕਲ ਦੁਕਾਨ ਤੋਂ ਤਾਂ ਡੁਪਲੀਕੇਟ ਹੀ ਮਿਲਦੇ ਹੈ।
ਕਿਜਨਲ ਬ੍ਰੈਂਡ ਤੇ ਉਹ ਦੇ ਆਪਣੇ ਪਰਸਨਲ ਆਊਟਲੈਟ ਤੇ ਮਿਲਦੇ ਹਨ ਲੋਕਲ ਦੁਕਾਨ ਤੇ ਮਿਲਦੇ ਜਿਨੀਆ ਉਟਫਿਤ ਕੁਆਲਿਟੀ ਨਾਲ ਕੰਪ੍ਰੋਮਾਈ ਹੁੰਦਾ ਨਾ
ਤੁਸੀਂ ਕਿੱਥੋਂ ਲੈਂਦੇ ਹੋ ਕੱਪੜੇ
ਮੈਂ ਤਾਂ ਦੇਖੋ ਬ੍ਰੈਂਡ ਕੋਈ ਪ੍ਰੈਫਰ ਨਹੀਂ ਕਰਦਾ ਮੈਂ ਕਆਲਿਟੀ ਪ੍ਰੈਫਰ ਕਰਨਾ ਕਿਉਂਕਿ ਕੱਪੜੇ ਪਾਉਣੇ ਅਸੀਂ ਆਪ ਉਹਨਾ ਸਾਡੀ ਸਕਿਨ ਇਨਫੈਕਸ਼ਨ ਵਗੈਰਾ ਹੋ ਸਕਦੀ ਐ। ਤਾਂ ਕਰਕੇ, ਮੈਂ ਵੱਖਰੀ-ਵੱਖਰੀ ਦੁਕਾਨਾਂ ਫਿਰ ਕੇ ਜਿੱਥੋਂ ਕੋਈ ਜਿੱਥੋਂ ਕੋਈ ਟੀ- ਸ਼ਰਟ, ਸ਼ਰਟ ਲੈਣੀ ਅਤੇ ਮੈਂ ਕੁਆਲਿਟੀ ਚੈੱਕ ਕਰਕੇ ਲੈਂਦਾ।
ਠੀਕ ਹੈ ਜੀ। ਤੇ ਆਪਣਾ ਮਤਲਬ ਕਿ ਜਿਵੇਂ ਕੋਈ ਸਟਿਚਿੰਗ ਕਰਵਾਉਣੀ ਹੋਏ ਕੱਪੜੇ ਦੀ
ਸਟਿਚਿੰਗ ਕਰਾਣੀ ਹੈ, ਤੇ ਫਿਰ ਟੇਲਰ ਕੋ ਕਰਾ ਲਦੀ ਹੈ। ਕੋਈ ਸਪੈਸ਼ਲ ਓਕੇਜਨ ਵਗੈਰਾ ਹੋਏ ਤਾਂ ਕਰਾਈ ਦੀ ਨਹੀਂ ਤੇ ਰੈਡੀਮੇਡ ਹੀ ਲਈ
ਅੱਛਾ! ਜ਼ਿਆਦਾ ਫਿਰ ਲੋਕਲ ਦੁਕਾਨਾਂ ਨੇ।
ਹਾਂਜੀ।
ਜ਼ਿਆਦਾ ਲੋਕਲ ਦੁਕਾਨਾਂ ਨੂੰ ਹੀ ਪ੍ਰੈਫਰ ਕਰਦੇ ਹੋ ਜਾਂ ਮੋਲ ਵਗੈਰਾ।
ਹਾਂ ਲੋਕਲ ਤੇ ਈ ਲੋਕਲ ਤੇ ਵੀ ਜਿਹੜੀ ਮਤਲਬ ਰੈਪੀਟਿਡ ਦੁਕਾਨਾਂ ਹੁੰਦੀਆਂ, ਉਹਨਾਂ ਨੂੰ ਜਿਹੜੀ ਨਵੀਂ ਨਵੀਂ ਖੁੱਲ੍ਹੀ ਹੋ, ਉਹ ਨੀ
ਕਲ ਦੁਕਾਨਨਾਂ ਦਾ ਇਹ ਫਾਇਦਾ ਕਿ ਬੰਦੇ ਦਾ ਇੱਕ ਵਾਰੀ ਜਿਵੇਂ ਚਾਅ ਹੁੰਦਾ ਨਾ ਉਹ ਵੀ ਲਾ ਉੱਥ ਜਾਂਦਾ ਅਤੇ ਨਾਲ ਜ਼ਿਆਦਾ ਪੈਸੇ ਵੀ ਨਹੀਂ ਲੱਗਦੇ, ਅਤੇ ਉੱਥੇ ਹੀ ਜੇ ਆਪਾਂ ਮੋਲ ਚ ਚੱਲ ਜਾਈਏ ਤੇ ਪੈਸੇ ਵੀ ਜ਼ਿਆਦਾ ਲੱਗਦੇ ਆ, ਤੇ ਜੇ ਚੀਜ਼ ਨਹੀਂ ਸਹੀ ਆਈ ਤੇ ਉਹ ਵੀ ਪਛਤਾਵਾ ਹੁੰਦਾ ਏ।
ਹਮ, ਤੁਹਾਡੀ ਗੱਲ ਸਹੀ ਨਾਲੇ, ਮੋਲ ਚ ਰਿਟਰਨ ਦੀ ਬੜੀ ਖ ਔਖ ਹੁੰਦੀ ਹੈ। ਲੋਕਲ ਦੁਕਾਨ ਚ ਹੈ ਕਿ ਬੰਦਾ ਆਪਣਾ ਗਾਹਕ ਬਣਾਉਣ ਲਈ ਕਰ ਦਿੰਦਾ ਰਿਟਰਨ
ਤਾਂ ਕਿ ਦੁਬਾਰਾ ਵੀ ਹੋਰ ਕੋਲ ਵਾਪਸ ਆਏਓ
ਹਾਂਜੀ। ਲੋਕਲ ਦੁਕਾਨ ਦਾ ਇਹੀ ਫਾਇਦਾ ਹੈ, ਨਾਲੇ ਬੰਦਾ ਜਾਣਦਾ ਹੁੰਦਾ ਇੱਕ-ਦੂਜੇ ਨਾਲ ਜਾਣ ਜਾਨ ਮਾਨ ਮਿਲਦੀ ਏ।
ਨਾਲੇ ਇੱਕ ਲੋਕਲ ਦੁਕਾਨ ਚ ਨਾ ਵਰਾਇਟੀ ਬੜੀ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਕਸਟਮਰ ਦੀ ਡਿਮਾਂਡ ਬਬ ਬਦਲਦੀ ਰਹਿਣੀ ਹੈ ਤੇ ਉਹ ਹਰ ਸੀਜ਼ਨ ਯ ਹਰ ਦਸ ਵੀਹ ਦਿਨਾਂ ਚ ਨਵੀਂ ਤੋਂ ਨਵੀਂ ਚੀਜ਼ ਤੁਹਾਨੂੰ ਲਿਆ ਕੇ ਦਿਖਾਉਂਦੇ ਰਹਿਣਗੇ।
ਹਾਂਜੀ! ਹਾਂਜੀ! ਇਹ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ। ਤੇ ਬਾਕੀ ਤੁਸੀਂ ਫੇਰ ਆ ਮਤਲਬ ਕੀ ਹਰ ਵਿਆ ਦੇ ਵਿੱਚ ਨਵਾਂ ਕੱਪੜਾ ਬਣਵਾਂਦੇ ਓ, ਜਾਂ ਫੇਰ ਓਹੀ
ਨ‌ਈ-ਨ‌ਈ ਅਸੀਂ ਰਪੀਟ ਕਰ ਲੈਂਣੇ ਆਂ। ਮਲਬ ਕੋਈ ਦੋ ਵਿਆ, ਦੋ -ਤਿੰਨ ਵਿਆ ਇੱਕ ਉ ਕੱਪੜੇ ਨਾ ਚਲਾ ਲੇ। ਫੇਰ ਜੇ ਕੋਈ ਨਵਾਂ ਆਇਆ ਤੇ ਫੇਰ ਨਵਾਂ ਬਣਾ ਲਿਆ। ਜਦ ਪਤਾ ਕੀ ਇੱਕ ਕੱਪੜਾ ਤਿੰਨ- ਚਾਰ ਵਾਰ ਪਾ ਲਿਆ ਓਇਆ, ਹੋਰ ਨੀ ਪਾਣਾ।
ਹਾਂਜੀ- ਮਤਲਬ ਕੀ ਸਾਨੂੰ ਕੱਪੜੇ ਸਸਤੇ ਈ ਖ਼ਰੀਦਣੇ ਚਾਈਦੇ ਕਿਉਂਕਿ ਤ ਮਤਲਬ ਕੀ ਐ ਮੈਂ ਏਜ ਗਰੋਇੰਗ ਅਲੀ ਏਜ ਹੁੰਦੀ ਏ, ਏਦੇ ਵਿੱਚ ਆਪਣਾ ਸਾਈਜ਼ ਚੇਂਜ ਹੁੰਦਾ ਰੈਂਦਾ ਏ ਤਾਂ ਕਰਕੇ ਫੇਰ
ਹੂੰ- ਓ ਵੀ ਤਾਡੀ ਗੱਲ ਸ‌ਈ ਏ ਮਲਬ ਏ ਜਾਦਾ ਵੀ ਖੁੱਲੇ ਨੀ ਨਾ ਬਣਾਓ, ਫੇਰ ਵਧੀਆ ਨੀ ਲੱਗੇ। ਇੱਕ ਅੱਧਾ ਸ ਮਲਬ ਇੱਕ ਅੱਧਾ ਇੰਚ ਬੰਦਾ ਵੱਡਾ ਵੱਡਾ ਰਖਾ ਲੇ, ਤੇ ਓ ਚੱਲ ਜਾਂਦਾ। ਜੇ ਤਾਨੂੰ ਲੋੜ ਪਈ ਤੁਹੀ ਫੋਲਡ ਕਰ ਸਕਦੇ ਓ। ਜਾਦਾ ਲੈ ਲੇਕਿਨ ਖੁੱਲੇ ਬਣਾ ਲੋ, ਓ ਜੱਲਾ ਜੱਲਾ ਈ ਲੱਗਦਾ‌।
ਹਾਂਜੀ- ਹਾਂਜੀ ਏ ਤੇ ਤਾਡੀ ਗੱਲ ਠੀਕ ਏ। ਮੈਂ ਅੱਜ ਕੱਲ੍ਹ ਮਤਲਬ ਕੀ ਔਨਲਾਈਨ ਮਤਲਬ ਵੇਖਦਾ ਨਾ ਰੀਲਸ ਵਗੈਰਾ, ਤੇ ਓਦੇ ਵਿੱਚ 'ਚ- ਆਂਦਾ। ਮੈਂ ਦੋ ਤਿੰਨ ਮੁੰਡੇ ਵੇਖਦਾ ਓ ਏਡੇ ਖੁੱਲੇ-ਖੁੱਲ੍ਹੇ ਕੱਪੜੇ ਪਾਂਦੇ ਨੇ, ਤੇ ਮਤ ਮਲਬ ਕੀ ਆਪਣੀ ਰੋਡ ਤੇ ਵੀਡੀਓ ਸ਼ੂਟ ਕਰਦੇ ਦੇ। ਓ ਪਤਾ ਨੀ ਕਿੱਦਾਂ ਦੇ ਮਤਲਬ ਅਜੀਬ ਤਰ੍ਹਾਂ ਦੇ ਲੱਗਦੇ ਆ।
ਓਨਾਂ ਦਾ ਕੰਮ ਈ ਐ ਨਾ ਫੈਸ਼ਨ ਨੂੰ ਪ੍ਰਮੋਟ ਕਰਨ ਦਾ ਕੰਮ ਐ। ਓਨਾਂ ਨੂੰ ਮਲਬ ਜੋ ਲੋਕੀ ਓਹੋ ਜੇ ਕੱਪੜੇ ਬਨਾ
ਹੈਲੋ
ਹਾਂਜੀ।
ਮੈਂ ਕਿਆ ਮੈ ਤੋਆਡੀ ਗੱਲ ਨਾਲ ਸੈਮਤ ਆਂ, ਫੈਸ਼ਨ ਪ੍ਰਮੋਟ ਕਰਦੇ ਨੇ। ਪਰ ਐ ਕੇੜਾ ਫੈਸ਼ਨ ਹੋਇਆ ਐਡੀ ਐਡੀ ਖੁੱਲੀਆਂ ਕਮੀਜਾਂ
ਨਈ -ਨਈ ਪਤਾ ਕੀ ਜੇਹੋ ਜੇੜੇ ਦੁਕਾਨਦਾਰਾ ਕੋ ਓ ਚੀਜ਼ਾਂ ਹੁੰਦੀਆਂ ਨਾ ਓ ਓਨਾਂ ਨੂੰ ਪੈਸੇ ਦਿੰਦੇ ਐ ਕੀ ਤਾਂਕਿ ਓ ਪ੍ਰਮੋਟ ਕਰਨ। ਲੋਕਾਂ 'ਚ ਓਦੀ ਡਿਮਾਂਡ ਵਧੇ। ਓ ਆਪਣੀ ਸੇਲ ਵਧਾ ਸਕਨ।
ਅੱਛਾ ਜੀ।
ਐ ਸਾਬ ਏ।
ਓਨਾਂ ਦੇ ਪੋਂਚੇ ਵੀ ਐਡੇ ਖੁੱਲੇ ਖੁੱਲੇ ਹੁੰਦੇ ਨੇ ਮਤਲਬ ਕੀ ਜਿਵੇਂ ਝਾੜੂ ਨੀ ਲੱਗਦਾ ਹੁੰਦਾ ਜਮੀਨ ਦੇ ਨਾਲ, ਓਦਾਂ ਓਨਾਂ ਦੇ ਪੋਂਚੇ ਹੁੰਦੇ ਜੇ।
ਓਹੀ ਨਾ ਹੁਣ ਓਨਾਂ ਨੇ ਫੈਸ਼ਨ ਬਣਾਨਾ, ਤਾਨੂੰ ਪਤਾ ਬਾਰ ਜਾਦਾਤਰ ਏਂਝ ਦੇ ਈ ਪੋਂਚੇ ਚੱਲਦੇ ਨੇ ਬੌਤ। ਖੁੱਲੇ ਖੁੱਲੇ। ਹਜੇ ਆਪਨੇ ਇੰਡੀਆ 'ਚ ਐ ਥੋੜਾ ਪੰਜਾਬ 'ਚ ਏਨਾ ਫੈਸ਼ਨ ਨੀ ਹੈਗਾ ਖੁੱਲੇ ਪੋਂਚਿਆਂ ਦਾ। ਲੇਕਿਨ ਬਾਰ ਜੇੜੇ ਗੋਰੇ-ਕਾਲੇ ਹੁੰਦੇ ਨਾ, ਓ ਬੋਤ ਈ ਖੁੱਲੇ ਕੱਪੜੇ ਪਾਂਦੇ ਆ। ਓ ਜਿੰਨਾ ਪਤਲਾ ਬੰਦਾ ਹੋਏਗਾ, ਓਨੇ ਈ ਖੁੱਲੇ ਕੱਪੜੇ ਪਾਏਗਾ। ਮਲਬ ਏਂਝ ਲੱਗਦਾ ਜਿਵੇ ਹੈਂਗਰ 'ਚ ਟੰਗੇ ਹੁੰਦੇ ਨਾ ਕੱਪੜੇ, ਉਂਝ ਲਗਦੇ ਆ ਓ।
ਅੱਛਾ ਤੇ ਤੁਸੀ ਜਾਦਾ ਕੀ ਪ੍ਰੈਫਰ ਕਰਦੇ ਓ ਕੁੜਤਾ-ਪਜਾਮਾ, ਪੈਂਟ-ਸ਼ਰਟ
ਮੈ ਤੇ ਕੰਫਰਟੇਬਲ ਕੱਪੜੇ ਪਰ ਕਰਨਾ ਪ੍ਰੈਫਰ ਓਕੇਜਨ ਦੇ ਸਾਬ ਨਾਲ। ਜੇ ਕੋਈ ਤਿਓਹਾਰ ਵਗੈਰਾ ਆਗੇ ਆ ਤੇ ਅਪਨੀ ਟਰੈਡੀਸ਼ਨਲ ਪਾਲੇ ਨਈ ਤੇ ਆਪਣੀ ਓਹੀ ਫੋਰਮਲ, ਵਿਆ ਸ਼ਾਦੀ ਓਈ ਤੇ ਕੋਟ-ਪੈਂਟ ਵਗੈਰਾ।
ਅੱਛਾ ਜੀ ਤੇ ਮਤਲਬ ਕੀ ਸਰਦੀਆਂ 'ਚ ਜੇ ਵਿਆ ਆ ਜੇ ਤੇ ਪੈਂਟ-ਕੋਟ ਦੀ ਬੜੀ ਓ ਬਨੀ ਰੈਂਦੀ ਏ, ਕੀ ਹਾਂਜੀ ਪੈਂਟ-ਕੋਟ ਸਵਾਨਾ ਹੀ ਸਵਾਨਾ ਏ, ਏਦਾ ਕੀ ਹਿਸਾਬ-ਕਿਤਾਬ ਏ?
ਓ ਵੇਖੋ ਜੇ ਤੁਆਡਾ ਮਰਜੀ ਤੇ ਤੁਸੀਂ ਸੁਵਾ ਵੀ ਸਕਦੇ ਓਹੋ ਰੈਡੀਮੇਡ ਵੀ ਲੈ ਸਕਦੇ ਓ ਪਰ ਬਲੇਜ਼ਰ ਵੀ ਅੱਜ-ਕੱਲ ਬੜੇ ਅੱਛੇ ਆਏ ਲੋਕਿਨ ਬਲੇਜ਼ਰ ਨਾਲ ਅਪਨੀ ਸ਼ਰਟ, ਟਾਈ ਮੈਚ ਕਰਕੇ ਉ ਵੀ ਅੱਛਾ ਕੋਂਬੀਨੇਸ਼ਨ ਬਣਾ ਲੈਂਦੇ ਆ, ਬਲੇਜ਼ਰ ਚ ਵੀ ਰਾਸ਼ ਬਲੇਜਰ ਆ ਗਏ ਹੋਏ ਆ, ਪੋਕੀਟ ਆਲੇ ਬਲੇਜ਼ਰ, ਬੈਲਟ ਆਲੇ ਬਲੇਜ਼ਰ
ਐਨ ਜੈਕੇਟ ਵਾਲੇ ਬਲੇਜ਼ਰ। ਤੇ ਅੰ ਕਰਕੇ ਲੋਕਾਂ ਨੂੰ ਕੋਟ-ਪੈਂਟ ਤੋ ਇਲਾਵਾ ਵੀ ਕਾਫੀ ਵੈਰਾਇਟੀ ਮਿਲ ਗੀ ਦੀ ਏ।
ਹਾਂਜੀ ਓਦਾਂ ਜੇ ਆਪਾ ਕੋਟ-ਪੈਂਟ ਦਾ ਕੱਲਾ ਕੱਪੜਾ ਲਈਏ ਨਾ ਓਹੀ ਤਿੰਨ-ਚਾਰ ਹਜਾਰ ਦਾ ਆ ਜਾਂਦਾ, ਅੱਗੇ ਸਟਿਚ ਚਿੰਗ ਵੀ ਦੋ, ਤੋਂ ਟਾਈ ਹਜਾਰ ਏਨੀ ਹੋ ਜਾਂਦੀ ਏ ਪਰ ਜੇ ਏਥੋਂ ਓਥੇ ਰੈਡੀਮੇਡ ਲਈਏ ਤੇ ਰੈਡੀਮੇਡ ਪੱਚੀ- ਸੌ ਜਾ ਤਿੰਨ ਹਜ਼ਾਰ ਦਾ ਬਲੇਜ਼ਰ ਆਰਾਮ ਨਾਲ ਆ ਜਾਂਦਾ ਏ।
ਹੂੰ। ਓਦੇ ਵਿੱਚ ਕੀ ਹੁੰਦਾ ਪੱਚੀ-ਸੌ ਤਿੰਨ ਜਾਰ ਦਾ ਬਲੇਜ਼ਰ ਆ ਜਾਂਦਾ। ਫੇਰ ਹਜਾਰ, ਪੰਜ-ਸੌ ਦੀ ਬੰਦਾ ਪੈਂਟ ਲੇਲ ਲਏ। ਓ ਪੰਜ ਸੌ ਦੀ ਸ਼ਰਟ ਲਲ ਲਏ, ਪੰਜ ਸੌ ਦੇ ਬੂਟ ਲਲ ਲਏ। ਤੇ ਜਿੰਨੇ ਚ ਕੋਟ-ਪੈਂਟ ਦਾ ਕੱਪੜਾ ਆਣਾ, ਓਨੇ ਚ ਓਦੀ ਆਊਟਫਿਟ ਤਿਆਰ ਹੋ ਜਾਂਦੀ ਏ ਐ ਹੁੰਦਾ।
ਹਨ ਹਾਂਜੀ-ਹਾਂਜੀ।
ਤਾਂ ਫਿਰ
ਅੱਛਾ ਜੀ, ਮਤਲਬ ਕਿ ਸਾਨੂੰ ਜਾਦਾ ਬਨੇਆ-ਬਨਾਇਆ ਪ੍ਰੈਫਰ ਕਰਨਾ ਚਾਈਦਾ ਸਟਿਚਿੰਗ ਨਾਲੋ।
ਹਾਂ ਅੱਜ-ਕੱਲ ਤੇ ਤੋਆਡੇ ਕੋਲ ਕਿੰਨੀਆ ਈ ਦੁਕਾਨਾ ਹੁੰਦੀ ਤੁਸੀਂ ਵੱਖਰੀ- ਵੱਖਰੀ ਦੁਕਾਨ ਤੇ ਜਾਓ ਜਿਹੜੀ ਦੁਕਾਨ ਤੁਹਾਨੂੰ ਫਿਟ ਆਪਣੀ ਫਿਟਿੰਗ ਵਧੀਆ। ਵਧੀਆ ਫਿਟਿੰਗ ਚ ਕੱਪੜਾ ਲੱਭਦਾ ਹੈ। ਜਾਂ ਤੁਸੀਂ ਉਹਨੂੰ ਫਿਟਿੰਗ ਕਰਾ ਸਕਦੇ ਹੋ ਤਾਂ ਉਹ ਲੈ ਲਓ।
ਅੱਛਾ ਜੀ, ਪਰ ਵੇਖੋ ਨਾ ਕਿ। ਜਿਹੜੇ ਮਤਲਬ ਖੁਦ ਪਤਲੇ ਹੁੰਦੇ ਨੇ ਬੰਦੇ ਉਹ ਤਾਂ ਫਿਰ ਸਟਿਚ ਕਰਾਨਗੇ ਕਿਉਂਕਿ ਉਹਨਾਂ ਵਾਸਤੇ ਰੈਡੀਮੇਡ ਜਿਹੜੇ ਹੁੰਦੇ ਆ, ਉਹ ਫੇਰ ਉਹਨਾਂ ਵਾਸਤੇ ਖੁੱਲੇ ਹੋ ਜਾਣਗੇ। ਸਟਿਚਿੰਗ ਦਾ ਇਹ ਫਾਇਦਾ ਜੇਡੇ ਮਤਲਬ ਕਿ ਅੰਡਰ ਵੇਟ ਯਾਂ ਫਿਰ। ਮਤਲਬ ਅੰਡਰ ਸਾਈਜ਼ ਯਾ ਫਿਰ ਓਵਰ ਸਾਈਜ਼ ਬੰਦੇ ਹੁੰਦੇ ਓਨਾ ਵਾਸਤੇ ਸਟਿਚਿੰਗ ਬੈਟਰ ਹੁੰਦੀ ਏ। ਪਰ ਜਿਹੜੇ ਨੋਰਮਲ ਹੁੰਦੇ ਆ ਉਹਨਾਂ ਵਾਸਤੇ ਫਿਰ ਉਹੀ ਬਲੇਜ਼ਰ ਮਿਲ ਜਾਂਦੇ ਨੇ ਬਜ਼ਾਰੋਂ।
ਹਾਂ, ਫਿਰ ਉਹ ਆਪਣੇ ਕੰਫਰਟ ਦੇ ਹਿਸਾਬ ਨਾਲ ਨਾ ਜਿ ਨਹੀਂ ਕੰਫਰਟੇਬਲ ਤੇ ਫਿਰ। ਸਟਿਚਿੰਗ ਨਾਲ ਇਹ ਹੈ ਕਿ ਉਹਨਾਂ ਨੂੰ ਪ੍ਰੋਪਰ ਫਿਟਿੰਗ ਮਿਲ ਜਾਂਦੀ ਏ।
ਹਾਂਜੀ- ਹਾਂਜੀ ਏਹੀ ਗੱਲ ਏ।
ਬਾਕੀ ਕੁਛ ਇਹ ਵੀ ਹੁੰਦਾ ਕਿ ਰੈਡੀਮੇਡ 'ਚ ਬੰਦੇ ਨੂੰ ਆਪਣੀ ਮਨਪਸੰਦ ਦਾ ਨੀ ਮਿਲਦਾ। ਤੇ ਫਿਰ ਸਟਿਚਿੰਗ ਤੁਹਾਡੀ ਜੋਰ। ਚਾਹੇ ਉਹ ਜੋ ਸਟਿਚ ਉਹਨੇ ਕਰਾਨਾ ਹੋਵੇ ਹਰ ਚੀਜ਼ ਉਹ ਆਪਣੀ ਮਰਜ਼ੀ ਨਾਲ ਕਰਾ ਸਕਦਾ।
ਸਹੀ ਗੱਲ ਏ। ਤੁਸੀਂ ਜ਼ਿਆਦਾ ਕਿਹੜੀ ਮਤਲਬ ਕਰਦੇ ਓ ਪ੍ਰੈਫਰ? ਸਟਿਚਿੰਗ ਯਾਂ ਫਿਰ ਰੈਡੀਮੇਡ?
ਮੈਂ ਤਾਂ ਰੈਡੀਮੇਡ ਹੀ ਪ੍ਰੈਫਰ ਕਰਨਾ, ਕਿਉਂਕਿ ਅੱਜ ਕੱਲ ਰੈਡੀਮੇਡ ਚ ਸਟਿਚਿੰਗ ਤੋਂ ਜਾਦਾ ਵਰਾਇਟੀ ਏ। ਕਿਉਂਕਿ ਬੰਦਾ ਜੇ ਆਪਣੇ ਕੋ ਸਟਿਚਿੰਗ ਕਰਾਉਣ ਜਾਏ, ਹੁਣ ਅਸੀ ਕੋਈ ਪ੍ਰੋਫੈਸ਼ਨ। ਦੇਖੋ ਜੀ ਫੈਸ਼ਨਿਸਤ ਤੇ ਹੈਗੇ ਨੇ ਸਾਨੂੰ ਇੰਨੀ ਨੌਲੇਜ ਏ। ਕੀ ਚੀਜ਼ ਕਿਵੇਂ ਰਖਾਣੀ ਐ, ਤਾਂ ਕਰਕੇ ਜੇ ਕੁਝ ਉਨੀ ਕੀ ਹੋ ਗਿਆ ਦੇਖੋ ਸਾਡੇ ਪੈਸੇ ਵੀ ਬਰਬਾਦ ਦੀਏ ਲੇਕਿਨ ਰੈਡੀਮੇਡ ਚ ਇਹ ਤੇ ਇਹ ਹੈ ਕਿ ਬੰਦਾ ਪੂਰਾ ਰੈਡੀਮੇਡ ਚੀਜ਼ ਪਾ ਕੇ ਚੈੱਕ ਕਰ ਸਕਦਾ। ਵਧੀਆ ਲੱਗੀ ਤੇ ਲੈਲੋ ਨਹੀਂ ਲੱਗੀ ਤੁਹਾਡੇ ਕੋਲ ਬੜੇ ਓਪਸ਼ਨ ਨੇ।
ਹਾਂਜੀ- ਹਾਂਜੀ ਇਹ ਗੱਲ ਤਾਂ ਠੀਕ ਹੈ। ਮਤਲਬ ਤੁਹਾਨੂੰ ਇਹਦਾ ਮਤਲਬ ਰੈਡੀਮੇਡ ਚੀਜ਼ ਆ ਜਾਂਦੀ ਹੈ। ਫਿੱਟ ਪੂਰੀ?
ਹਾਂਜੀ, ਕੋਈ ਕਦੀ -ਕਦੀ ਹੋ ਜਾਂਦਾ ਸ਼ੋਲਡਰ ਤੋਂ ਜੇ ਉੱਨੀ, ਇੱਕੀ ਦਾ ਫਰਕ ਪਰ ਜ਼ਿਆਦਾ ਨਹੀਂ।
ਅੱਛਾ। ਮੇਰਾ ਵੀ ਪਿੱਛੇ ਵੱਡੇ ਭਰਾ ਦਾ ਵਿਆਹ ਸੀ ਤੇ ਮੈਂ ਤੇ ਸਟਿਚ ਕ ਕਰਵਾਇਆ ਸੀ ਬਲੇਜ਼ਰ।
ਅੱਛਾ।
ਪਰ ਉਹ ਵਧੀਆ ਸੀ ਕਿਉਂਕਿ ਮੈਂ ਥੋੜ੍ਹਾ ਜਿਹਾ ਅੰਡਰ ਸਾਈਜ਼ ਹੈਗਾ ਨਾ ਮੇਰੇ ਬਲੇਜ਼ਰ ਥੋੜ੍ਹੇ ਖੁੱਲ੍ਹੇ ਆ ਜਾਂਦੇ ਆ ਤਾਂ ਕਰਕੇ ਮੈਨੂੰ ਸਟਿਚ ਹੀ ਕਰਵਾਨਾ ਪੈਣਾ ਸੀ।
ਠੀਕ ਹੈ। ਹਾਂਜੀ। ਉਹ ਫਿਰ ਤੁਹਾਡੇ ਲਈ ਫਿਰ ਆਪਣੇ ਤੁਸੀਂ ਜੋ ਜਿਚ ਤੁਸੀਂ ਕੰਫਰਟੇਬਲ ਤੁਹਾਡੇ ਲਈ ਉਹੀ ਸਹੀ ਰਹੇਗਾ ਨਾ। ਕਿਉਂਕਿ ਇਹ ਚੀਜ਼ਾਂ ਹੁੰਦੀਆਂ ਤੁਸੀਂ ਰੋਜ਼- ਰੋਜ਼ ਤੇ ਪਾਣੀ ਨਹੀਂ ਹੁੰਦੀ ਕਦੀ -ਕਦੀ ਕੋਈ ਸਪੈਸ਼ਲ ਓਕੇਜਨ ਤੇ ' ਆਏ ਉੱਥੇ ਤੁਸੀਂ ਪਾਣੀ ਹੁੰਦੀ ਹੈ ਅਤੇ ਉੱਥੇ ਜ ਤੁਂ ਕੰਫਰਟ ਟੇਬਲ ਨਹੀਂ ਫੀਲ ਕੀਤਾ ਤੇ ਫਿਰ ਕੀ ਫਾਇਦਾ?
ਹਾਂਜੀ- ਹਾਂਜੀ। ਇਹ ਗੱਲ ਤਾਂ ਤੁਹਾਡੀ ਠੀਕ ਹੈ। ਚਲੋ ਫੇਰ ਠੀਕ ਹੈ ਜੀ।
ਓਕੇ ਜੀ।